ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਬੜੀ ਲੰਬੀ ਉਮਰ ਮੈਂ ਹੁਣੇ ਤੁਹਾਨੂੰ ਯਾਦ ਕਰਦੀ ਪਈ ਸੀ ਕੜਕ
ਚਾਲ ਅੱਛਾ ਦੇਖੋ ਤੁਸੀਂ ਮੈਨੂੰ ਯਾਦ ਕੀਤਾ ਮੈਂ ਤੁਹਾਨੂੰ ਫੋਨ ਕਰਤਾ ਨਾਲ ਹੀ
ਹੋਰ ਕਿਵੇਂ ਦੇਗਾ ਇਹੀ ਤੇ ਹੁੰਦਾ ਕਨੈਕਸ਼ਨ
ਹੋਰ ਸੁਨਾ ਹਾਂ ਬਿਲਕੁਲ
ਹੋਰ
ਬਸ
ਹੋਰ ਘਰ
ਮੈਂ ਵੀ ਲੱਗੀ ਹੋਈ ਸੀ ਸਭ ਠੀਕ ਹੈ ਹਮ ਬੱਸ ਉਹ ਸਕੂਲ ਅੱਜ ਦੇ ਦਿਨ ਤੱਕ ਉਹ ਉਹਨਾ ਦੇ ਨਾਲ ਹਮ
ਅੱਛਾ ਬਹੁਤ ਵਧੀਆ ਵਧੀਆ ਗੱਲ ਏ ਮੈਂ ਵਾਕਈ ਚ ਫਰੈ
ਜੀ
ਅੱਛਾ
ਹਾਂਜੀ ਹਾਂਜੀ
ਫਰੈਡਜ਼ ਦਾ ਹੋਣਾ ਵੀ ਬੜਾ ਜ਼ਰੂਰੀ ਹੈ ਲਾਈਫ ਵਿੱਚ
ਕੁੁਲ ਉਹ ਤੇ ਹੈ ਅਮ ਤੇ ਕੁਛ ਕੁਛ ਮੇਰੀ ਤੇ ਜਿੰਨੀ ਵਾਰੀ ਜੋ ਜੋ ਫਰੈਂਡਸ ਬਣੀਆਂ ਕ ਨਾਾਂ ਮੇਰੇ ਤੇ ਜੋ ਜੋ ਫਰੈਂਡ ਤ ਮੇਰੇ ਨਾਲ ਮਤਲਬ ਕਹਿੰਦੇ ਹੈਨਾ ਤੇ ਜਿਵੇਂ ਮਤਲਬ ਟੱਚ ਵੀ ਸਕਦਾ ਵਿਆ ਵੀ ਉਹ ਹੋ ਗਿਆ ਬੱ ਬੱਚੇ ਬੁੱਚੇ ਨੇ ਘਰ ਤੇ
ਹਾਂਜੀ
ਚਿਰੇ ਨਾ ਓ ਹਿਸਾਬ ਏ, ਕੋਲਜ ਟਾਈਮ ਦੀ ਫਰੈਂਡਸ ਵੀ
ਹਾਂ ਬਹੁ ਮੇਂ
ਠੀਕ ਹਾਂ
ਹਾਂਜੀ ਬਹੁਤ ਵਧੀਆ ਗੱਲ ਏ ਕਿ ਤੁਹਾਡੇ ਫਰੈਂਡਸ ਹਾਲੇ ਤੱਕ ਤੁਹਾਡੇ ਟੱਚ ਵਿੱਚ ਹੈਗੇ ਨੇ ਚਾਹੇ ਉਹ ਸਕੂਲ ਫਰੈਂਡਸ ਹੋਣ ਕੋਲੇਜ ਹੋਣ ਜਾਂ ਫਿਰ ਕਿਨੀ ਮੈਂਬਰਸ ਹੋਣ ਮੇਰੇ ਖੁਦ ਦੇ ਐਵੇਂ ਫਰੈਂਡਸ ਸਰਕਲ ਕਿ ਅੱਜ ਤੱਕ ਹਲੇ ਨਾਲ ਹੈ ਇਸ ਚਾਹੇ ਉਹ ਮੇਰੇ ਚਾਈਲਡ ਹੁਡ ਫਰੈਂਡਸ ਹੋਣ ਕਲੇਜ ਹੋਣ ਜਾਂ ਫਿਰ ਮੇਰੇ ਕਲੀ ਹੋਨ ਹਜੇ ਤਗ ਨਾਲ ਹੀ ਨੇ ਕਿ ਮੈਂ ਤੇ ਫਰੈਂਡ ਸੀ ਉਹਨਾਂ ਨੂੰ ਮੰਨਦੀ ਹਾਂ ਕਿ ਜਿਹੜੇ ਮਤਲਬ ਐਂਡ ਤੱਕ ਤੁਹਾਡੇ ਨਾਲ ਖੜੇ ਨੇ
ਜੀ ਹਾਂਜੀ
ਹੋਰ ਹੋਰ ਸੁਣਾਓ ਫਰੈਂਡਸ ਦੇ ਨਾਲ ਕੀ ਕੀ ਗੱਲਾਂ
ਏ ਜੋ ਲੋ ਪੈਂਟਸ ਹੁੰਦੇ ਨੇ ਐਵੇਂ ਹੀ ਹਾਲ ਚਾਲ ਪੁੱਛਿਆ ਪੱਲੇ ਤਿੰਨ ਹਾਲ ਚਾਲ ਪੁੱਛ ਕਿਆ ਬਾਤ ਕਰਦੀਆਂ ਨੇ ਨਾ ਉਹ ਤੇ ਉਹਨਾਂ ਦੀ ਟਾਈਮਿੰਗ ਜਾਂ ਸ਼ਾਮ ਨੂੰ ਆਂਦ ਆਂ ਨੇ ਫ ਬਸ, ਜੇ ਮੈਂ ਮੈਨੇਜ ਕਰਦੀ ਆ ਨੇ ਸਾਰਾ ਕੁਛ ਅੱ ਕਦੇ ਕੱਪੜਿਆਂ ਦੀ ਗੱਲਾਂ ਕਰਦੇ ਰਹਿ ਰਹਦੇ ਆ ਹ, ਜਿਵੇਂ ਗਰਮੀ ਕਿੰਨੀ ਹੋ ਗਈ ਹੈ, ਬਸ। ਸਹੀ ਸ ਹਮ, ਆਪਣੇ ਕੋਲਜ ਇੰਨੀ ਸਾਰੀ ਮੈਮਰੀਜ਼ ਵਧਆ ਨੇ, ਬਸ ਇਹੀ ਸਭ ਲੱਗੇ ਰਹਿੰਦੇ ਆ।
ਕਹਿ ਰਹੀਆਂ ਫਰੈਂਡਸ ਦੇ ਨਾਲ ਨਾ, ਇਹ ਇੱਕ ਇਹ ਐ ਮੈਂ ਇ ਹੀ ਕਹਿ ਰਹੀ ਹਾਂ, ਕਿ ਫਰੈਂਡਸ ਨਾਲ ਇੱਕ ਇਹ ਐਵੀ ਸਾਨੂੰ ਐਡਵਾਂਟ ਮਿਲ ਜਾਂਦੀ ਹੈ, ਕਿ ਅਸੀਂ ਅਪ ਟੂ ਡੇਟ ਰਹਿੰ ਫੈਸ਼ਨ ਨੂੰ ਲੈ ਕੇ ਹੋ ਗਿਆ, ਚਾਹੇ ਉਹ ਸੁਸਾਇਟੀ ਨੂੰ ਲੈ ਕੇ ਹੋ ਗਿਆ, ਮਤਲਬ ਫਰੈਂਡ ਸਰਕਲ ਨਾਲ ਅਸੀਂ ਆਪਣਾ ਇੱਕ ਤਰਫ ਤੋਂ ਦੁੱਖ ਸੁੱਖ ਤੇ ਸਾਂਝਾ ਕਰਦੇ ਹੀ ਹਾਂ, ਤੇ ਨਾਲ ਨਾਲ ਅਸੀਂ ਆਪਣੇ ਫੈਸ਼ਨ ਨੂੰ ਲੈ ਕੇ, ਔਰ ਬਹੁਤ ਸਾਰੀ ਚੀਜ਼ਾਂ, ਜਿਹੜੀਆਂ ਚੀਜ਼ਾਂ ਹੁਦੀਆਂ ਸਾਨੂੰ, ਪਰਸਨਲ ਲਾਈਫ ਤੋਂ ਲੈ ਕੇ ਵੀ ਕੁਛ ਐਸੀ ਚੀਜ਼ਾਂ ਚ ਸਾਨੂੰ ਆਪਣੇ ਫਰੈਂਡਸ ਦੀ ਲੋੜ ਪੈਂਦੀ ਹੈ, ਜਿੱਥੇ ਮੋਟੀਵੇਸ਼ਨ ਦੀ ਲੋੜ ਪੈਂਦੀ ਹੈ। ਓਧਰ, ਸਾਡੇ ਫਰੈਂਡਸ ਸਾਨੂੰ ਮੋਟੀਵੇਟ ਵੀ ਕਰਦੇ ਆ।
ਕਰ ਹੋ ਬਿਲਕੁਲ ਕੁੂਲ ਹੋਰਪਤਾ ਕੀ
ਅ
ਜਿਵੇਂ ਜਾਂਦੇ ਆ, ਤੇ ਉੱਥੋਂ ਦੇ ਅਲ ਅਲੱਗ ਉਹ ਹੁੰਦਾ ਹੈ, ਅਲੱਗ ਤੌਰ ਤਰੀਕਾ ਹੁੰਦਾ ਹੈ। ਜਨਾਂ ਦਾ ਪਤਾ ਲੱਗਦਾ, ਉਹਨਾ ਨੂੰ ਸਾਡਾ ਪਤ ਪਲਕ ਮਤਲਬ ਕਿ ਬਹੁਤ ਕੁਛ, ਜੋ ਨੌਲੇਜ ਸਾਨੂੰ, ਤੇ ਐ ਸਭ ਬਹੁਤ ਫ਼ਰਕ ਜਦੋਂ ਐਡਵਾਈਸ ਲੈਂਦੀ ਆ, ਮੇਰੀ ਬਹੁਤ ਆਦਤ ਹੈ, ਕਿ ਮੈਂ ਆਪ ਫਰੈਂਡਸ ਤੋਂ ਬਹੁਤ ਐਡਵਾਈਸ ਲੈਂਦੀ ਹਾਂ, ਮੈਂ ਉਸ ਚੀਜ਼ ਦੀ ਅਡਵਾਈਸ ਇਸ ਕਰ ਕੁਛ ਲੈਣਾ ਹੈ ਮਤਲਬ ਕਿ ਮੈਂ ਇਦਾ, ਕਿ ਹਾਂ, ਮੈਨੂੰ ਨੌਲੇਜ ਮਤਲਬ ਮਿਲ ਦੇਗੀ ਜਿਵੇਂ ਕਿਸੇ ਦੇ ਨਾਲ ਤੇ ਤੇ
ਹਮ ਬਹੁਤ ਵਧੀਆ ਗੱਲ ਏ, ਮੈਂ ਉਹੀ ਕ
ਅੱਛਾ ਮੈਂ ਉਹੀ ਕਹਿ ਰਹੀ ਹਾਂ, ਬਹੁਤ ਵਧੀਆ ਗੱਲ ਏ ਕਿ ਬਈ ਫਰੈਂਡਸ ਹੈਗੇ ਨੇ ਤੁਹਾਡੇ ਲ ਲਾਈਫ ਵਿੱਚ ਐਸੇ ਕਿ ਹਾਂ ਵੀ ਹਲੇ ਤੱਕ ਨਾਲ ਟਿੱਕੇ ਦੇ ਨੇ ਤੇ ਅ ਤੁਸੀਂ ਜਿਵੇਂ ਕਿਟੀਜ਼ ਪਾਰਟੀ ਚ ਜਾਂਦੇ ਹੋ ਤੇ, ਤੁਹਾਨੂੰ ਪਤਾ ਲੱਗਦਾ ਕਿ ਹਾਂ ਬਈ, ਇਹ ਸਿਰਫ ਕਿਟੀ ਪਾਰਟੀ ਅਸੀ ਇੰਜੋਮੈਂਟ ਪਿੰਡ ਦਾ ਵੀ ਹੋ ਦਿੰਦਾ ਹੈ, ਇੱਕ ਤਰ੍ਹਾਂ ਦਾ ਸਾਡਾ ਅ ਗੈਟ ਟੂਗੇਦਰ ਹੋ ਜਾਂਦਾ ਹੈ ਤੇ ਇੱਕ ਫੈਸ਼ਨ ਨੂੰ ਲੈ ਕੇ ਵੀ ਅਸੀਂ ਕਿੰਨੇ ਸੀ ਐਫ ਆਪਣੇ ਆਪ ਨੂੰ ਪ੍ਰੀਪੇਅਰ ਹੈਗੇ ਆ, ਇਹ ਵੀ ਪਤਾ ਲੱਗਦਾ ਸਾਨੂੰ ਪੈਸ਼ਨ ਦੇ ਕੀ, ਕੀ ਟਰੈਕ ਈ ਨਹੀਂ ਚੱਲ ਰਿਹਾ ਕੁਛ ਐਸੀ ਥੀਮਸ ਰੱਖਦੇ ਹਾਂ ਅ ਅੱਜ ਕੱਲ੍ਹ ਤੇ ਕੀਟੀ ਪਾਰਟੀ ਦੇ ਥੀਮਸ ਵੀ ਬੜੀਆਂ ਹਾਂ ਉਹੀ ਹੋ ਗਏ ਨਾ, ਬਾਹਰ ਨਿਕਲਾਂਗੇ ਤੇ ਕੁੱਛ ਪਤਾ ਲੱਗੇਗਾ ਘਰ ਬੈਠੇ, ਹਾਂ ਹਮ ਉਹੀ ਤੇ ਕਹਿ ਰਹੀ ਹ ਘਰ ਬੈਠੇ ਦੇ ਹਾਂ ਕੋਈ ਨੀ, ਕੋਈ ਨੀ ਮੇਰਾ ਸਰ ਸਰਕਲ ਵੈ ਵੀ ਹੈਗਾ ਤੇ ਕੁਛ ਹੁਣ, ਤੁਸੀਂ ਕਹਿ ਰਹੇ ਹੋ ਤੇ ਮੈਂ ਪਾਰਟੀ ਵਾਲਾ ਵੀ ਕਰਾਂਗੇ ਜੋਇਨ, ਤੇ ਬਾਕੀ ਕੀ ਮੈਨੂੰ ਬੜਾ ਅੱਛਾ ਲੱਗਦਾ, ਤੁਸੀਂ ਜਿਵੇਂ ਪਾਦੇ ਓ ਪਿਕਸ ਵਗੈਰਾ ਪਾਦੇ ਉਹ ਮੈਂ ਦੇਖ ਨਹੀਂ ਆ ਹਾਂ ਹਾਂ ਬਿਲਕੁਲ ਕੁਲ ਪਿਕਸ ਵਗੈਰਾ ਹਾਂ ਹਾਂ ਬਿਲਕੁਲ ਦੇਖਣੀ ਆ, ਮੰਮਾ ਦੇ ਖਾਂਦੇ ਨੇ ਤੁਹਾਡੀ ਅ ਤੇ ਅ ਬਹੁਤ ਅੱਛਾ ਲੱਗਦਾ ਹੈ ਕਿ ਬਹੁਤ ਵਧੀਆ ਲੱਗਦਾ ਹੈ ਕਿ ਹਾਂ ਬਈ, ਬਈ ਇੱਕ ਬੰਦਾ ਆਪਣੀ ਲਾਈਫ ਨੂੰ ਕਿਵੇਂ ਇੰਜੋਏ ਕਰ ਰਿਹਾ। ਕਿਵੇਂ ਮਤਲਬ ਆਪਣੇ ਫਰੈਂਡ ਸਰਕਲ ਨਾਲ ਰਹਿਣਾ ਹੈ। ਕਿਵੇਂ ਸਾਨੂੰ ਬਾਹਰ ਜਾ ਕੇ ਕਿਵੇਂ ਟਰੀਟ ਕਰਨਾ ਹੈ। ਸਭ ਤੋਂ ਪਹਿਲੇ ਮੇਨ ਪੁਆਇੰਟ ਤਾਂ ਸਾਨੂੰ ਇਹ ਸਮਝ ਆਉਂਦਾ ਕਿ ਹਾਂ ਅਸੀਂ ਕਿਸ ਸੀ ਅਗਰ ਗੈਦਰਿੰਗ ਵਿੱਚ ਹੈਗੇ ਆ ਤੇ ਸਾਨੂੰ ਕਿੱਦਾਂ ਟਰੀਟ ਕਰਨਾ ਕਿਸੇ ਪਰਸਨ ਨਾਲ ਸਭ ਤੋਂ, ਸਭ ਤੋਂ ਪਹਿਲੀ ਨੌਲੇਜ ਸਾਨੂੰ ਇਹ ਆਉਂਦੀ ਹੈ, ਕਿ ਹਾਂ ਅਸੀਂ ਚਾਰ ਬੰਦਿਆਂ ਖੜੇ ਆ ਤੇ ਐ ਲੱਗਦਾ ਜਿੱਥੋਂ ਤੱਕ ਦੇ ਮੈਂ ਨਾ ਆਪਣੇ ਹਾਂ
ਹਾਂਜੀ, ਗੱਲ ਕਰਦੇ ਹਾਂ ਤੇ ਸਾਨੂੰ ਬਹੁਤ ਕੁਝ, ਕਿਸ ਵੇ ਵਿੱਚ ਗੱਲ ਕਰਦੀ ਮ ਕੁਛ ਇਹ ਸਭ ਚੀਜ਼ਾਂ
ਹਾਂਜੀ
ਪਤਾ, ਬਾਹਰ ਹੋਰ ਕੌਣ ਸਵੀਡਨ ਸਨ ਆਂਦਾ ਚਾਰ ਬੰਦਿਆਂ ਵਿੱਚ, ਪੋਲੈਂਡ ਨਹੀਂ ਜਦੋ ਮੈਂ ਬਾਹਰ ਨਿਕਲਣਾ ਸ਼ੁਰੂ ਕੀਤਾ, ਸਭ ਨੂੰ ਫੇਸ ਕਰਨ ਦਾ ਤੇ ਐ ਸਬ ਸਾਡੇ ਤੋਂ ਜਿਆਦ ਹਾਈ ਫਾਈ ਨੇ ਕਿ ਕਮੀ ਕੋਈ ਨਹੀਂ ਹੁੰਦੀ ਸੀ ਪਰ ਇੱਕ ਵੇਕੇਸ਼ਨ ਜਿਹਨੂੰ ਕਹਿੰਦੇ ਨੇ ਹੈਜ ਇਟ ਤੇ ਹੋਲੀ ਦੂਰ ਹੋ ਗਈ ਉਹ ਦੂਰ ਹੋ ਜਾਂਦੀ ਹੈ ਜੋ ਕਿਸੇ ਨਾਲ ਗੱਲਬਾਤ
ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਸਾਡਾ ਕ ਸਾਡਾ ਜਿਹੜਾ ਕੋਂਫੀਡੈਂਸ ਲੈਵਲ ਹੁੰਦਾ ਉਹ ਬਿਲਡ ਹੁੰਦਾ ਸਾਨੂੰ ਇੱਕ ਇੱਕ ਦੂਜੇ ਨਾਲ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕੋਈ ਕਈ ਸਿਚੁਏਸ਼ਨ ਐਸੀਆਂ ਹੁੰਦੀਆਂ ਕਿ ਸਾਨੂੰ ਹਾਂ ਜਿਵੇਂ ਤੁਸੀਂ ਸਿੱਖਲਾ ਕਹਿ ਰੇਣ ਸਾਨੂੰ ਲੱਗ ਦਾ ਜ ਹਾਈ ਲੈਵਲ ਆ ਤੇ ਬੰਦਾ ਬੜਾ ਅਸੀਂ ਤੇ ਕੁਛ ਨੀ ਹ ਪਰ ਹੁੰਦਾ ਐਸਾ ਕੁਛ ਨੀ ਹੈ ਰਐਲਟੀ ਏਹੀ ਹੁੰਦੀ ਕਿ ਉਹ ਵੀ ਇੱਕ ਪਰਸਨ ਹੈ ਅਸੀਂ ਵੀ ਇੱਕ ਪਰਸਨ ਹੀ ਹਾਂ
ਤਾਂ ਬੰਦਾ ਹੀ ਹੁੰਦਾ, ਹਾਂਜੀ ਕਈ ਵਾਰ
ਪਰ ਏ ਨਾ ਸਾਹਮ ਦੀ ਲੁੱਕ ਕੈਸੀ ਹੁੰਦੀ ਉਹਦੇ ਚ ਕਾਨਫੀ ਵੈਸੇ ਹੀ ਫੀਲ ਹੋ ਜਾਂਦਾ ਕਿਉਂਕਿ ਅਸੀਂ ਕਦੀ ਕਿਸੇ ਇਸ ਵਜ੍ਹਾ ਤੋਂ
ਬਿਲਕੁਲ ਸਹੀ ਗੱਲ
ਇਹ ਜ਼ਰੂਰੀ ਹੈ ਹਾਂ
ਹਾਂਜੀ ਜਿਵੇਂ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨਾ ਕਿੱਟੀ ਪਾਰਟੀ ਦਾ ਐਵੇਂ ਮੈਂ ਇਨਕੇਸ ਆਪਣਾ ਸ਼ੇਅਰ ਕਰਾਂ ਤੇ ਮੈਂ ਜਿਵੇਂ ਅਹ ਪਹਿਲੇ ਜੋਬ ਨੀ ਕਰਦੀ ਸੀ ਤੇ ਜੋਬ ਤੋਂ ਬਿਨਾਂ ਤੇ ਬੰਦਾ ਇਹ ਹੋ ਜਾਂਦਾ ਕਿ, ਹਾਂ ਵੀ ਘਰ ਬੈਠਾ ਦਾ ਤੇ ਕੁਛ ਨੀ ਪਤਾ ਹਾਂ ਤੇ ਬਾਰ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਜਦੋਂ ਜੋਬ ਕੀਤੀ ਨਾ ਤੇ ਮੇਰਾ ਫਰੈਂਡ ਸਰਕਲ ਹੋਰ ਵੱਧ ਗਿਆ ਚਲੋ ਸਕੂਲ ਵਾਈਜ਼ ਤੇ ਚਲੋ ਜਿਹੜਾ ਚੱਲਦਾ ਪਿਆ ਸੀ ਉਹ ਤੇ ਹੈ ਹੀ ਸੀ ਤੇ ਕਲੀਗਸ ਵਾਲਾ ਜਿਹੜਾ ਜਦੋਂ ਮੈਨੂੰ ਫਰੈਡਂਸ ਸਰਕਲ ਮਿਲਿਆ ਤੇ ਮੈਨੂੰ ਪਤਾ ਲੱਗਿਆ ਕਿ ਹਾਂ ਬ ਬਾਹਰ ਦੀ ਦੁਨੀਆਂ ਕਿਵੇਂ ਜੀਏ ਕਿਵੇਂ ਕਿਸੇ ਨਾਲ ਅਸੀਂ ਗੱਲ ਕਰਨੀ ਹੈ ਕਿਵੇਂ ਆਈ ਕਂਟੈਕਟ ਕਰਨਾ ਕਿਵੇਂ ਸਾਡਾ ਕੋਂਫੀਡੈਂਸ ਲੈਵਲ ਵਧਿਆ ਮੈਂ ਮ ਮੈਂ ਵੀ ਕਿਸੇ ਨਾਲ ਗੱਲ ਨੀ ਕਰ ਸਕਦੀ ਸੀ ਹੁਣ ਤੁਹਾਡੇ ਨਾਲ ਵੀ ਗੱਲ ਕਰ ਰਹੀ ਹਾਂ, ਕੋਂਨਫੀਡੈਂਸ ਲੈਵਲ ਦੀ ਗੱਲ ਲੱਗੀ ਇੱਕ ਬਸ
ਹਾਂਜੀ-ਹਾਂਜੀ ਨਹੀਂ ਅੱਛਾ ਤੁਸੀਂ ਸਕੂਲ ਚ ਕੀਤੀ ਹੋਈ ਹੈ।
ਨਹੀਂ ਨਹੀਂ ਮੈਂ ਬੈਂਕਿੰਗ ਲੈਵਲ ਚ ਕੀਤੀ ਦੀ ਹੈ। ਬੈਂਕਿੰਗ ਸੈਕਟਰ ਵਿੱਚ ਕੀਤੀ।
ਨਹੀਂ ਹਾਂ ਜੋਬ ਕਰਨ ਨਾਲ ਵੀ ਬਹੁਤ ਕੁਛ ਮੇਰੇ ਵਿੱਚ ਵੀ ਹੋਇਆ ਮੈਂ ਵੀ ਇੱਕ ਡੇ ਡ ਸਾਲ ਬਹੁਤ ਕੁਛ ਦੇਖੀ ਚੀਜ਼ ਨਾਲ ਵੀ ਕਾਫੀ ਕੁਛ ਮਤਲਬ ਵਧੀਆ ਏ
ਹਾਂ ਬਈ-ਬਈ ਬੜਾ ਸਹੀ ਲੱਗਿਆ ਮੈਨੂੰ ਉਸ ਚੀਜ਼ ਤੋਂ ਬਾਅਦ ਮੈਂ ਆਪਣੇ ਆਪ 'ਚ ਖੁਦ 'ਚ ਮਤਲਬ ਡਿਫਰੈਂਸ ਫੀਲ ਕਰਦੀ ਹਾਂ ਕਿ ਕਿੰਨਾ ਹਾਂ ਸਾਡਾ ਕਿੰਨਾ ਡਿਫਰੈਂਸ ਆ ਗਿਆ ਕਿ ਮੈਂ ਪਹਿਲੇ ਕੀ ਸੀ ਅੱਜ ਕੀ ਹਾਂ ਕਿ ਮੈਨੂੰ ਬਾਹਰ ਨਿਕਲਦਿਆਂ ਵੀ ਡਰ ਲੱਗਦਾ ਅਤੇ ਅੱਜ ਮੈਂ ਕੋਂਨਫੀਡੈਂਸ ਹੋ ਗਿਆ ਆਪਣੇ ਦਮ 'ਤੇ ਕਿੱਥੇ ਵੀ ਜਾ ਸਕਦੀ ਹਾਂ ਇਕੱਲੀ ਜਾ ਸਕਦੀ ਹਾਂ ਚਾਹੇ ਮੈਨੂੰ ਕੋਈ ਸਪੋਰਟ ਕਰੇ ਜਾਂ ਨਾ ਕਰੇ ਮੈਂ ਇਕੱਲੀ ਨਿਕਲ ਜਾਂਦੀ ਹਾਂ ਮੈਨੂੰ ਕੋਈ ਉਹ ਨਹੀਂ ਹੈਗਾ। ਨਾਲੇ ਸਾਡੀ ਹਾਂ ਨਾਲੇ ਜੇ ਹਾਂ ਨਾਲੇ ਮੈਂ ਐਵੇਂ ਕਵਾਂ ਕੀ ਇਨਲੋਜ਼ ਫੈਮਿਲੀ ਚ ਕੋਈ ਰਿਸਟ੍ਰਿਕਸ਼ਨ ਹੈਗੀ ਐਸਾ ਕੁਛ ਨਹੀਂ ਅਪ ਪੂਰੀ ਸਪੋਰਟਿਵ ਫੈਮਿਲੀ ਮਿਲੀ ਦੀ ਹੈ ਤੇ ਕੁਛ ਇਹੀਓ ਮੈਂ ਕਹਿ ਰਹੀ ਹਾਂ ਕਿ ਫਰੈਂਡ ਸਰ ਕਦੋਂ ਜਦੋਂ ਕਲਿੰਗ ਵੀ ਸਾਡੇ ਫਰੈਂਡ ਹਾਂ ਹਾਂ ਬਹੁਤ ਅੱਛਾ ਨੇਚਰ ਹੈ ਤੇ ਕੁਛ ਸਪੋਟਿ ਅਗਰ ਸਾਨੂੰ ਮਿਲਦੇ ਹੇਨਾ ਪਰਸਨ ਤੇ ਸਾਡਾ ਖੁਦ ਬ ਖੁਦ ਮੋਟੀਵੇਸ਼ਨ ਹੋਰ ਲੈਵਲ ਹੋ ਜਾਂਦਾ ਹਾਈ ਹੋ ਜਾਂਦਾ ਉਹਦਾ ਵੀ ਲੈਵਲ ਤੇ ਮੈਂ ਇਹੀਓ ਕਹਿਣਾ ਚਾਹਵਾਂਗੀ ਕਿ ਜਿਵੇਂ ਹੁਣ ਮੇਰੇ ਕਲੀਗਸ ਤੋਂ ਮੈਨੂੰ ਇੰਨੀ ਅ ਅ ਗਾਈਡੈਂਸ ਮਿਲੀ ਹੈ ਉਹਦੇ ਜ਼ਰੀਏ ਮੈਨੂੰ ਪਤਾ ਲੱਗਿਆ ਹੈ ਕਿ ਹਾਂ ਬਈ ਕਿੱਦਾਂ ਅਸੀਂ ਟਰੀਟ ਕਰਨਾ ਕਿੱ ਤਾਂ ਅਸੀਂ ਐਵੇਂ ਫਰੈਂਡ ਸਰਕਲ ਦਾ ਵੀ ਸਾਡੇ ਲਾਈਫ ਵਿੱਚ ਪੂਰਾ ਰੋਲ ਹੈਗਾ ਕਿਉਂਕਿ ਕਲੀਗ ਫਰੈਂਡਸ ਹੀ ਹੈਗੇ ਨੇ ਇੱਕ ਤਰ੍ਹਾਂ ਦੇ ਆਪਣਾ ਆਪਣਾ ਦੁੱਖ ਸੁੱਖ ਸਕਦੇ ਹਾਂ ਫੈਸ਼ਨ ਤੋਂ ਰਿਲੇਟ ਮੈਂ ਤੇ ਈਵਨ ਵਿਆਹ ਵੀ ਆਉਂਦੇ ਨਾ ਮੈਰਿਜ ਵੀ ਆਉਂਦੀਆਂ ਨੇ ਮੈਂ ਘਰ ਦੇ ਪਰਸਨ ਨੂੰ ਨਹੀਂ ਲੈ ਕੇ ਜਾਂਦੀ ਅਤੇ ਮੈਂ ਹਾਂ ਮੈਂ ਆਪਣੀ ਫਰੈਂਡਸ ਦੇ ਨਾਲ ਸ਼ੋਪਿੰਗ ਕਰਨਾ ਜ਼ਿਆਦਾ ਬੈਸਟ ਮੰਨਦੀ ਹਾਂ
ਕਿ ਜਿੰਨੀ ਨੌਲੇਜ ਉਹਨਾਂ ਨੂੰ ਆਉਂਦੀ ਹੈ ਸ਼ਾਇਦ ਹਾਂ ਹਾਂ ਐ ਪਸ ਐਕਸਪੀਰੀਅੰਸ ਸ਼ੇਅਰ ਕੀਤੇ ਨੇ ਹਾਂਜੀ
ਵਧੀਆ ਚਲੋ ਬਹੁਤ ਵਧੀਆ ਲੱਗਿਆ ਕਰਦੇ ਓਕੇ ਜੀ
ਜੀ ਹਾਂਜੀ ਸ਼ਓਰ ਸ਼ਓਰ ਠੀਕ ਹੈ ਬਏਰ ਬਏਰ
ਬਾਏ